ਹੈਲੋ।
ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਜੀ, ਹੋਰ ਕਿਵੇਂ ਹੋ ਜੀ? ਠੀਕ ਹੈ, ਜੀ ਵਧੀਆ ਹੋਰ ਤੁਸੀਂ ਕਿਵੇਂ ਹੋ ਜੀ?
ਠੀਕ ਜੀ ਵਧੀਆ ਜੀ।
ਹੋਰ, ਕਿਵੇਂ ਆ?
ਹੋਰ ਫੈਮਲੀ ਕਿਵੇਂ ਹੈ? ਤੁਹਾਡੀ।
ਫੈਮਿਲੀ ਤਾਂ ਬਹੁਤ ਵਧੀਆ ਜੀ ਠੀਕ ਹੈ, ਵਧੀਆ ਪਰ ਮਹਿੰਗਾਈ ਕਾਰਨ। ਬਹੁਤ ਔਖਾ ਹੋ ਗਿਆ, ਜੀ ਸਾਨੂੰ ਤਾਂ।
ਹਾਂਜੀ।
ਮਹਿੰਗਾਈ ਬਹੁਤ ਹੈ, ਜੀ ਹੋਰ ਤਾਂ ਸਾਰਾ ਕੁਛ ਸਹੀ ਹੈ।
ਹਾਂਜੀ, ਮਹਿੰਗਾਈ ਤਾਂ ਬਹੁਤ ਹੈਗੀ ਆ ਜੀ।
ਹਾਂਜੀ ਇੰਨੀ ਹੈਗੀ ਆ, ਮਹਿੰਗਾਈ ਤਾਂ। ਪਤਾ ਨਹੀਂ ਪੰਜ ਸੌ ਲੈਕੇ ਆਉਂਦੇ, ਆ ਤਾਂ ਮਤਲਬ ਪਤਾ ਨਹੀਂ ਲੱਗਦਾ।
ਕੁੱਝ ਨਹੀਂ ਬਣਦਾ, ਪੰਜ ਸੌ ਚ ਤਾਂ ਕੁੱਝ ਨਹੀਂ ਬਣਦਾ। ਸੋ ਰੁਪਏ ਚ ਤਾਂ ਅੱਜ-ਕੱਲ੍ਹ ਸਬਜ਼ੀ ਬਣਦੀ ਹੈਗੀ ਆ।
ਸਹੀ ਗੱਲ ਹੈ, ਜੀ ਪਹਿਲੇ ਤਾਂ ਪੈਸੇ ਮਤਲਬ ਬੱਚੇ ਮਤਲਬ। ਇੱਕ ਦਸ ਰੁਪਏ ਦੇ ਦਿੰਦੇ ਸੀ ਤਾਂ ਖੁਸ਼ ਹੋ ਜਾਂਦੇ ਸੀ ਹੁਣ ਤਾਂ। ਦਸ ਰੁਪਏ ਦਾ ਕੁਛ ਆਉਂਦੇ ਹੀ ਨਹੀਂ।
ਆਉਂਦੇ ਹੀ ਨੀ ਮੰਨਦੇ ਹੀ, ਨੀ ਦਸ ਰੁਪਏ ਦੇਣ ਨਾਲ ਤਾਂ।
ਹਾਂਜੀ ਪੰਜਾਹ ਰੁਪਏ ਦਿਨ ਦਾ ਖਰਚਾ ਕਰਦੇ ਹੈ।
ਹਾਂਜੀ।
ਅਤੇ ਦੋਨੋਂ ਜਣੇ ਘਰੇ ਕਮਾਵੇ ਤਾਂ ਹੀ ਮਤਲਬ ਹੁੰਦਾ ਸਭ।
ਇੱਕ-ਇੱਕ ਜਣੇ ਦੀ ਕਮਾਈ ਨਾਲ ਦਕਾਰ ਹੀ ਨੀ ਪੈਂਦੀ।
ਹਾਂਜੀ ਕੁਛ ਨੀ ਪਤਾ ਚੱਲਦਾ ਕੰਮ ਨੀ ਚੱਲਦਾ ਬਿਲਕੁਲ। ਘਰਦੇ ਜਿੰਨੇ ਜੀ ਕਮਾਓ ਨਾ ਤਾਂ ਹੀ ਮਤਲਬ ਕੁਛ ਹੁੰਦਾ ਹੈ।
ਹਾਂਜੀ।
ਹੋਰ ਜੀ, ਤੁਹਾਡੇ ਹਸਬੈਂਡ ਕੀ ਕੰਮ ਕਰਦੇ ਆ ਜੀ ਉਵੇਂ?
ਮੇਰੇ ਹਸਬੈਂਡ ਹੁਣ ਤਾਂ ਪੈਂਟਰ ਹੈਗਿਆ ਜੀ। ਦਿਹਾੜੀ ਸਮਝੋ ਬੇ ਦਿਹਾੜੀਦਾਰ ਹੀ ਹੈਗੇ ਆ।
ਹਾਂਜੀ, ਫਿਰ ਮਤਲਬ ਘਰਦਾ ਖਰਚਾ ਖ਼ੁਰਚਾ ਲੰਘ ਜਾਂਦਾ ਹੈਜੀ।
ਹਾਂਜੀ, ਹੋਰ ਟਾਈਮ ਪਾਸ ਕਰਨਾ ਹੀ ਹੁੰਦਾ, ਹੋਈ ਜਾਂਦਾ ਹੈਗਾ।
ਚਲੋ ਵਧੀਆ ਜੀ, ਤੁਸੀਂ ਆਪ ਕੰਮ ਕਰਦੇ ਓ ਫਿਰ ਜੀ।
ਹਾਂਜੀ ਮਾੜਾ ਮੋਟਾ ਸਿਲਾਈ ਸਲੂਈ ਆਲਾ ਤੇ ਆ ਕਰ ਲਈ ਦਾ ਜੀ।
ਚਲੋ ਵਧੀਆ ਜੀ, ਫਿਰ ਇਹ ਮਤਲਬ ਹੁੰਦਾ,
ਹਾਂਜੀ, ਗੁਜ਼ਾਰਾ ਹੁੰਦਾ ਹੀ ਹੈ, ਸਹੀ ਗੱਲ ਹੈ ਜੀ।
ਇੱਕ ਨਾਲ ਤਾਂ ਕਮਾਨ ਨਾਲ ਕੁਛ ਹੋਇਗਾ ਨਹੀਂ ਬੱਚਿਆਂ ਨੂੰ ਵੀ ਸਹੀ ਤੁਸੀਂ ਨਹੀਂ ਪੜ੍ਹਾ ਨਹੀਂ ਸਕਦੇ ਕੁਛ ਵੀ। ਤੇ ਬੱਚੇ ਦੀ ਫਰਮਾਇਸ਼ਾਂ ਨਹੀ ਪੂਰੀ ਕਰ ਸਕਦੇ ਜੀ, ਆਪਾਂ ਤਾਂ ਇਕੱਲੇ ਇੱਕ ਜਣਾ ਤਾਂ।
ਨਹੀਂ ਜੀ, ਨਹੀਂ ਕਰ ਸਕਦੇ ਜੀ। ਅੱਜ ਕੱਲ੍ਹ ਮਹਿੰਗਾਈ ਇੰਨੀ ਹੈਗੀ ਲਿਆ ਕੇ ਵੀ ਕੀ ਦੇਈਏ?
ਹਾਂਜੀ ਸਹੀ ਗੱਲ ਹੈ, ਜੇ ਬੰਦਾ ਸੌ ਪੰਜ
ਵੱਡੀਆ ਵੱਡੀਆ ਚੀਜ਼ਾਂ ਮੰਗਦੇ ਹੈਗਿਆ, ਆਹ ਲਿਆ ਦੋ
ਸਹੀ ਗੱਲ ਹੈ ਜੀ, ਤੇ ਸਾਰਾ ਕੁਛ ਫੋਨ ਨੇ ਸਿਸਟਮ ਸਾਰਾ ਖਰਾਬ ਕਰ ਰੱਖਿਆ।
ਹਾਂਜੀ, ਫੋਨ ਨਹੀਂ ਕਰ ਛੱਡਿਆ।
ਹਾਂਜੀ, ਫ਼ੋਨ ਤੇ ਮਤਲਬ ਜਿੰਨੇ ਮਤਲਬ ਘਰੇ ਜੀ ਹੁੰਦੇ ਹੈ, ਉਹਨਾਂ ਕੋਲ ਜਿੰਨੇ ਮਤਲ ਜਿਨੇ ਜੀਅ ਉਨੇ ਫੋਨ ਹੁੰਦੇ ਹੈ ਤੇ ਬ
ਤਿੰਨ ਸੌ, ਚਾਰ ਸੌ, ਤੋਂ ਜ਼ਿਆਦਾ ਰਿਚਾਰਜ ਹੁੰਦਾ ਹੈਗਾ।
ਹਾਂਜੀ, ਸਹੀ ਗੱਲ ਹੈ ਜੀ। ਫੇਰ ਮਤਲਬ ਛੋਟੇ ਤੋਂ ਛੋਟਾ ਬੱਚਾ ਹੁੰਦਾ ਉਹਨੂੰ ਅਲੱਗ ਫੋਨ ਦੇਣਾ ਪੈਂਦਾ, ਉਹ ਕਹਿੰਦਾ ਮੈਨੂੰ ਵੀ ਲੈ ਲੈ ਕੇ ਦਿਓ।
ਲਿਆ ਕੇ ਦਿਓ, ਅੱਜ ਕੱਲ੍ਹ ਸਕੂਲ ਦਾ ਕੰਮ ਵੀ ਫ਼ੋਨਾਂ ਤੇ ਆਂਦਾ ਹੈਗਾ। ਬੱਚੇ ਵਿਗੜਦੇ ਵੀ ਉਵੇਂ ਹੀ ਹੈਗੇ ਆ।
ਹਾਂਜੀ, ਸਹੀ ਗੱਲ ਹੈ ਜੀ।
ਫ਼ੋਨਾਂ ਤੇ ਆਉਂਦਾ ਸਾਰਾ ਦਿਨ, ਫ਼ੋਨ ਚ ਵੜੇ ਰਹਿੰਦੇ ਹੈਗੇ ਫੇਰ ਅੱਖਾਂ ਖ਼ਰਾਬ ਹੋ ਗੀਆਂ ਐ ਹੋ ਗਿਆ ਛੋਟੇ ਛੋਟੇ ਬੱਚਿਆਂ ਨੂੰ ਚਸ਼ਮਾਂ ਲੱਗੀਆਂ ਹੋਈਆਂ ਐ। ਕਾ ਲੱਗੀਆਂ, ਤੇ ਉਹ ਫੋਨ ਚ ਸਕੂਲ ਦਾ ਕੰਮ ਵੀ ਹੁਣ ਫੋਨ ਚ ਹੀ ਆਂਦਾ ਹੈਗਾ, ਹੁਣ ਬੱਚੇ ਵੀ ਕੀ ਕਰਨ।
ਸਹੀ ਗੱਲ ਐ ਜੀ।
ਅੱਜ ਕੱਲ੍ਹ ਤਾਂ ਗੇਮਾਂ ਗੁਮਾਂ ਬ ਬਹੁਤ ਚਲਦੀਆਂ ਹੈਗੀਆਂ, ਬੱਚੇ ਵਿੱਚ ਹੀ ਵੜੇ ਰਹਿੰਦੇ ਆ ਫੋਨ ਦੇ। ਕੋਈ ਕੰਮ ਕਹਿ ਦਵੇ ਤਾਂ ਵੀ ਐਵੇਂ ਕਹਿੰਦੇਗੇ ਪਹਿਲਾਂ ਫੋਨ ਦੇ ਦੋਗੇ ਫੇਰ ਤਾਂ ਕੰਮ ਕਰਦਾਗੇ ਨਹੀਂ ਤਾਂ ਨਹੀਂ ਕਰਦੇ।
ਸਹੀ ਗੱਲ ਹੈ ਜੀ, ਪੜ੍ਹਾਈ ਚ ਵੀ ਧਿਆਨ ਨੀ ਰਹਿੰਦਾ ਫਿਰ ਬੱਚੇ ਦਾ ਸਾਰਾ ਫੋਨ ਚ ਧਿਆਨ ਰਹਿੰਦਾ ਹੈ।
ਹਾਂਜੀ।
ਫਿਰ ਮਤਲਬ ਸਾਰਾ ਸਿਸਟਮ ਹੀ ਖ਼ਰਾਬ ਹੋ ਜਾਂਦਾ ਹੈ, ਜੇ ਫੋਨ ਵੇਖੇ ਜਾ ਕੇ ਮਤਲਬ ਅੱਗੇ ਮਤਲਬ ਬੱਚਾ ਕੀ ਕਰੇਗਾ।
ਕੀ ਕਰੇਗਾ ਸਹੀ ਗੱਲ ਹੈ ਜੀ, ਉਹਨਾਂ ਦਾ ਫੋਨਾਂ ਦਾ ਸੌ ਸੁੱਖ ਵੀ ਬਹੁਤ ਹੈਗਾ ਪਰ ਦੁੱਖ ਵੀ ਬਹੁਤ ਹੈਗਾ।
ਦੁੱਖ ਜ਼ਿਆਦਾ ਹੈਗੇ ਆ ਜੀ ਸੁੱਖ ਤਾਂ ਚਲੋ ਕੋਈ ਨੀ ਘੱਟ ਹੈਗੇ ਹੈ, ਦੁੱਖ ਜ਼ਿਆਦਾ ਹੋ ਗਏ ਜੀ।
ਦੁੱਖ ਤਾਂ ਇੰਨੇ ਹੋ ਗਏ ਮਤਲਬ ਫੋਨ ਮਤਲਬ ਫੋਨ ਚ ਵੇਖ ਵੇਖ ਕੇ ਜਨਾਨੀਆਂ, ਬੰਦੇ ਰੀਲਾਂ ਬਣਾਉਂਦੇ ਹੈ। ਵੱਡੀ ਵੱਡੀ ਫਰਮਾਇਸ਼ਾਂ ਕਰਦੇ ਹੈ, ਮਤਲਬ ਘਰੇ ਇੱਕ ਦੂਜੇ ਬੱਚੇ ਨੂੰ ਵੇਖ ਵੇਖ ਕੇ ਮਤਲਬ ਉਹ ਕਰਦੇ ਵੀ ਆਹ ਫੋਨ ਚ ਆਹ ਹੁੰਦਾ ਤਾਂ ਅਸੀਂ ਵੀ ਕਰੀਏ ਅਤੇ ਉਹ ਕਰਦੇ ਹੈ ਫਿਰ ਮਤਲਬ ਕਰਦੇ ਹੈ ਤਾਂ ਫਿਰ ਮਤਲਬ ਪੈਸੇ ਤਾਂ ਲੱਗਣੇ ਹੀ ਹੈ।
ਹਾਂਜੀ
ਫਿਰ ਤਾਂ ਖਰਚਾ ਆਉਣਾ ਹੀ ਹੈ।
ਹੋਣਾ ਈ ਹੈ ਜੀ।
ਹਾਂਜੀ ਸਹੀ ਗੱਲ ਹੈ ਜੀ ਤੇ ਫੋਨ ਆਉਂਦੇ ਆ ਕਿੰਨੇ ਮਹਿੰਗੇ-ਮਹਿੰਗੇ ਫੋਨ ਦਾ ਰੇਟ ਵੀ ਮਤਲਬ ਸਰਕਾਰ ਨੇ ਜਿੰਨੇ ਜ਼ਿਆਦਾ ਚਲਦੇ ਉਨੇ ਜ਼ਿਆਦਾ ਮਹਿੰਗੇ ਕਰ ਦਿੱਤੇ।
ਓਨੇ ਮਹਿੰਗੇ ਕਰਤੇ, ਰੀਚਾਰਜ ਵੀ ਮਹਿੰਗਾ ਹੋ ਜਾਂਦਾ, ਤਾ ਮਹੀਨੇ-ਮਹੀਨੇ ਦਾ ਹਾਂ, ਰੀਚਾਰਜ ਵੀ ਮਹੀਨੇ ਦਾ ਵੀ ਵੱਧ ਜਾਂਦਾ ਹੈਗਾ। ਸਾਰਾ ਕੁੱਝ ਮਹਿੰਗਾ ਕਰੀ ਜਾਂਦੇ ਆ, ਬਸ ਉਹੀ ਗੱਲ ਹੈਗੀ ਹੈ ਵੀ ਕਿਸਾਨ ਦੀ ਚੀਜ਼ ਹੈਗੀ ਹੈ ਨਾ। ਖਰੀਦਦੇ ਯਾ ਤੇ ਮਹਿੰਗੇ ਹੈ ਤੇ ਜਿਵੇ'- ਨਾ, ਹਾਂ ਉਹਨਾਂ ਦਾ ਰੇਟ ਨੀ ਹੈਗਾ ਜੇ ਵੇਚੀਏ ਤਾਂ।
ਹਾਂਜੀ ਸਹੀ ਗੱਲ ਹੈ ਜੀ।
ਹਮ-ਹਮ
ਅਤੇ ਪੜ੍ਹਾਈਆਂ ਕਿੰਨੀ ਮਹਿੰਗੀ ਹੋ ਗਈ ਜੀ ਬੱਚੇ ਨੂੰ ਕੀ ਮਤਲਬ ਛੋਟ ਟੀ ਕਲਾਸ 'ਚ ਮਤਲਬ ਜੇ ਪਿੰਡ 'ਚ ਰਹਿੰਦਾ ਬੱਚਾ, ਜੇ ਉਹਨੂੰ ਸ਼ਹਿਰ 'ਚ ਲਾਈਏ ਤਾਂ ਮਤਲਬ ਵੇਨ ਦਾ ਖਰਚਾ ਹੋ ਗਿਆ, ਸਕੂਲ ਦਾ ਐਡਮਿਸ਼ਨ ਦਾ ਹੋ ਗਿਆ, ਮਹੀਨੇ ਦੀ ਉੱਨੀ ਸੌ ਹੋ ਗਈ। ਫੀਸ ਹੋ ਗਈ ਇੱਕ ਵਾਰੀ
ਇਨੀ ਤਾਂ ਕਮਾਈ ਨਹੀਂ ਹੁੰਦੀ, ਹਾਂਜੀ। ਇਨੀ ਤਾਂ ਕਮਾਈ ਨੀ ਹੁੰਦੀ, ਜਿੰਨਾ ਖਰਚਾ ਹੋ ਗਿਆ।
ਹਾਂਜੀ ਸਹੀ ਗੱਲ ਹੈ ਜੀ
ਹੁਣ ਸਕੂਲਾਂ ਦੇ ਜੇ ਬਾਜ਼ਾਰਾਂ ਚ ਲਗਾਉਂਦੇ ਹਾਂ ਤਾਂ ਫੇਰ ਉਹੀ ਗੱਲ ਖਰਚਾ ਤਾਂ ਬਹੁਤ ਜ਼ਿਆਦਾ ਵੱਧ ਜਾਂਦਾ, ਇਨੀ ਸਕੂਲ ਦੀ ਫੀਸ ਓਨੀ ਵੈਨ ਦੀ ਫੀਸ ਬਾਕੀ ਖਰਚਾ ਤਾਂ, ਐਕਸਟਰਾ ਤਾਂ
ਹਾਂਜੀ ਕਮਾਉਣ ਵਾਲੇ ਦੋ ਜੀਅ ਹੁੰਦੇ, ਘਰੇ ਇੱਕ ਜੀਅ ਹੁੰਦਾ। ਉਹ ਬੱਚੇ ਨੂੰ ਮਤਲਬ ਪੜ੍ਹਾਵੇ, ਕਿ ਘਰ ਦਾ ਮਤਲਬ ਉਹ ਰਾਸ਼ਨ ਲੈ ਕੇ ਆਵੇ।
ਖਰਚਾ ਕਰ, ਹੋਰ ਵੀ ਬਥੇਰੇ ਕੰਮ ਹੁੰਦੇ ਆ ਬਹੁਤ। ਹੁਣ ਤੇ ਜਿੰਮੇਵਾਰੀਆਂ ਬਹੁਤ ਹੁੰਦੀਆਂ ਇੱਕ ਪਰਿਵਾਰ ਚ ਤਾਂ।
ਹਾਂਜੀ ਸਹੀ ਗੱਲ ਹੈ ਜੀ। ਪਰ ਸਰਕਾਰ ਨੇ ਸਾਰਾ ਕੁਛ ਸਿਸਟਮ ਖਰਾਬ ਕਰ ਰੱਖਿਆ, ਮਹਿੰਗਾਈ ਐੰਨੀ ਕਰ ਦਿੱਤੀ। ਤੇ ਰੁਜ਼ਗਾਰ ਦਿੰਦਾ ਨੀ, ਦਿਹਾੜੀ ਤਾਂ ਓਨੀ ਪਈ ਜੀ, ਦਿਹਾੜੀ ਤਾਂ ਵਧੀ ਨੀ।
ਹਾਂ ਦਿਹਾੜੀ ਓਨੀ ਪਈ ਆ।
ਮਹਿਗਾਈ ਓਨੀ ਵੱਧ ਗਈ।
ਮਹਿੰਗਾਈ ਤਾਂ ਵਾਧੂ, ਮਹੀਨੇ ਵਾਲੇ ਦਿਨ ਹਰੇਕ ਚੀਜ਼ ਵੱਧਦੀ ਹੈਗੀ ਆ ਹਰੇਕ।
ਹਾਂਜੀ, ਸਹੀ ਗੱਲ ਹੈ ਜੀ। ਜੇ ਪਹਿਲਾਂ ਮਤਲਬ ਘਰ ਦਾ ਰਾਸ਼ਨ, ਹਜ਼ਾਰ ਦੋ ਹਜ਼ਾਰ ਚ ਤਿੰਨ ਹਜ਼ਾਰ ਚ ਆ ਜਾਂਦਾ ਸੀ ਨਾ। ਉਹੀ ਡਬਲ ਹੋ ਗਿਆ ਜੀ, ਬਹੁਤ ਜ਼ਿਆਦਾ ਖਰਚਾ ਤੇ ਦੁੱਧ ਦਾ ਅਲੱਗ, ਮਤਲਬ ਕਿਸੇ ਮਤਲਬ ਹੋਰ ਜੇ ਕੋਈ ਹੋਰ ਸਿਸਟਮ ਕਰੇ ਹੋਰ ਕੋਈ ਹੈ ਤਾਂ ਸਾਰਿਆਂ ਦੇ ਮਤਲਬ, ਜੇ ਬੰਦਾ ਕਮਾਈਏ ਨਾ ਜੇ ਕੁਛ ਬਚਾਈਏ ਨਾ ਉਹ ਤਾਂ ਮਤਲਬ ਆਪਦਾ ਪੇਟ ਘਟ ਮਤਲਬ ਕੁਸ-ਕਸ ਕੇ ਥੋੜ੍ਹਾ ਬਹੁਤ ਬਚਉਂਦਾ। ਉਹਦੇ ਨਾਲ ਕੋਈ ਮਤਲਬ ਹੁੰਦਾ, ਉਹਨੂੰ ਵੀ ਮਤਲਬ ਚਲੋ ਬਚਦਾ ਥੋੜ੍ਹਾ ਬਹੁਤ, ਜੇ ਉਹੀ ਜਿਹਾ ਖੁੱਲ੍ਹਾ ਖਰਚਾ। ਚਾ ਕਰੇ ਨਾ, ਤਾਂ ਉਹ ਕੁਛ ਨਹੀਂ ਬਚਾ ਸਕਦਾ ਜੀ।
ਸਹੀ ਗੱਲ ਹੈ, ਕੋਈ ਕੰਜੂਸੀ ਕਰਕੇ ਬਚਾਈਦਾ ਹੈਗਾ, ਐਵੇਂ ਤਾਂ ਖੁੱਲਾ ਖਰਚਾ ਕਰੇ ਤਾਂ ਕੁੱਝ ਵੀ ਨਹੀਂ ਬਚਦਾ।
ਹਮ, ਜੇ ਕੋਈ ਹਰੀ ਬਿਮਾਰੀ ਘਰੇ ਆਈ ਹੀ ਗਈ, ਬਿਮਾਰੀ ਆ ਗਈ। ਤਾਂ ਸਮਝ ਲਓ ਬਚਦਾ ਹੁਣ ਤਾਂ ਕੁੱਛ ਨਹੀਂ ਬਚਦਾ ਫਿਰ ਤਾਂ। ਬਹੁਤ ਸਿਸਟਮ ਖ਼ਰਾਬ ਹੈ ਜੀ, ਬਹੁਤ ਸਿਸਟਮ, ਮਹਿੰਗਾਈ ਕਾਰਨ ਤਾਂ ਬਹੁਤ ਸਿਸਟਮ ਹੋ ਗਿਆ ਜੀ। ਉਹ ਤੋਂ ਖਰਾਬ ਹੋ ਗਿਆ।
ਇਕ, ਕੱਲਾ ਬੰਦਾ ਤਾਂ ਕੀ ਕਰੇ।
ਹਾਂਜੀ, ਸਹੀ ਗੱਲ ਐ ਜੀ, ਸਰਕਾਰ ਨੂੰ ਚਾਹੀਦਾ ਹੈ ਵੀ ਥੋੜ੍ਹਾ ਬਹੁਤ ਤਾ ਹਰ ਚੀਜ਼ ਮਤਲਬ ਰੁਜ਼ਗਾਰ ਚੱਲ ਦੇਵੇ, ਇੱਕ ਰੁਜ਼ਗਾਰ ਦੇਦੇ ਇਹ ਆ ਮਹਿੰਗਾਈ ਕੰਮ, ਕਰ ਘੱਟ ਕਰਦੇ। ਤਾਂ ਸਾਰਾ ਸਿਸਟਮ ਸਾਰਾ ਸਿਸਟਮ ਸਹੀ ਹੋਜੇਗਾ।
ਫੇਰ ਤਾ ਹੋਜੇਗਾ ਜੀ, ਜਰੂਰੀ ਤਾਂ ਹੈਨੀ ਸਾਰੇ ਲੋਕ ਅਮੀਰ ਹੀ ਹੇਗੇ ਆ, ਅਮੀਰ ਹੇਗੇ ਆ ਉਹਨਾਂ ਤੋਂ ਬਈ ਚੱਲ, ਟਾਈਮ ਪਾਓ ਤਾਂ ਵਧੀਆ ਉਹਨਾਂ ਦਾ ਹੂੰ, ਟਾਈਮਪਾਸ ਹੋ ਜਾਂਦਾ, ਗ਼ਰੀਬ ਤਾਂ ਮਰਦਾ ਹੈਗਾ ਨਾਲੇ।
ਗਰੀਬ ਮਰਦੈ, ਤੇ ਆਮ ਬੰਦੇ ਤਾਂ ਆਮ ਬੰਦੇ ਦਾ ਬਹੁਤ ਬੁਰਾ ਹਾਲ ਹੈ ਜੀ, ਉਹ ਤਾਂ ਨਾ ਤਿਹਾੜੀ ਕਰਨ ਜੋੋਗਾ ਤੇ, ਨਾ, ਕੰਮ ਮਤਲਬ ਓ ਕਿ ਰੁਜ਼ਗਾਰ ਕਰਨ ਜੋਗਾ, ਉਹ ਸਾਰਿਆਂ ਤੋਂ ਔਖਾ ਹੁੰਦਾ ਹੈ ਆਮ ਬੰਦਾ। ਉਹ ਮਤਲਬ ਤਿਹਾੜੀ ਤੇ ਵੀ ਜਾਕੇ, ਜਿਹੜੇ ਵੱਡੇ ਵੱਡੇ ਲੋਕ ਐ, ਉਹ ਕੋਰੋਨਾ ਆਇਆ ਸੀ ਜੀ ਹੁਣ ਪਹਿਲਾਂ, ਮਤਲਬ ਜਿਹੜੇ ਵੱਡੇ ਲੋਕ ਸੀ ਉਹਨਾਂ ਦੇ ਜ਼ਮੀਨਾਂ ਹੈਗੀ ਸੀ, ਉਹਨਾਂ ਭਾਵੇਂ ਤਿੰਨ ਮਹੀਨੇ ਉਹਨਾਂ ਨੇ ਕੰਮ ਨੀ ਕੀਤਾ, ਦੋ-ਸਾਲ ਕੰਮ ਨਹੀਂ ਕੀਤਾ ਕੀਤਾ, ਛੇ ਸਾਲ ਮਤਲਬ, ਛੇ ਮਹੀਨੇ ਕੰਮ ਨੀ ਕੀਤਾ, ਉਹਨਾਂ ਨੂੰ ਕੋਈ ਫ਼ਰਕ ਨਹੀਂ ਪਿਆ ਜੀ। ਜੇ ਬੰ ਜਿਹੜੇ ਗ਼ਰੀਬ, ਜਿਹੜੇ ਹੈਗੇ ਗੇ ਸੀ ਜਿਹੜੇ ਆਮ ਲੋਕ ਹੈਗੇ ਸੀ, ਸਾਰਾ ਉਹਨਾਂ ਨੂੰ ਫ਼ਰਕ ਪਿਆ। ਕਿਉ ਉਹਨਾਂ ਦਾ ਜ਼ਮੀਨਾਂ ਸੀ, ਉਹਣ ਤਾਂ ਸਾਲ ਦੀ ਜ਼ਮੀਨਾਂ ਠੇਕੇ ਲੱਗੀਆਂ, ਉਹਨਾਂ ਨੂੰ ਕੀ ਹੈਗਾ ਸੀ ਉਹਨਾ ਤਾਂ ਕੁਛ ਨਹੀਂ ਹੈਗਾ ਸੀ, ਤੇ ਫਸੇ ਤਾਂ ਕੌਣ ਗਰੀਬ ਲੋਕ ਫਸੇ, ਉਹਨਾਂ ਦਾ ਮਤਲਬ
ਖਾਂਦੇ ਹੇਗੇ ਆ ਉਹਨਾਂ ਦੀ ਤੇ ਦਿਹਾੜੀ ਬੰਦ ਹੋ ਗਈ ਘਰੇ ਬਹਿਕੇ, ਜੇ ਘਰੇ ਰਾਸ਼ਨ ਇੰਨੇ ਦਿਹਾੜ ਨਾ ਗਏ ਤੇ, ਰਾਸ਼ਨ ਕਿੱਥੋਂ ਆਵੇਗਾ।
ਹਾਂਜੀ, ਸਹੀ ਗੱਲ ਐ ਜੀ, ਤੇ ਉਹਨਾਂ ਦਾ, ਮਤਲਬ ਉਹਦਾ ਤਿੰਨ ਸਾਲ ਪਿੱਛੇ ਚਲੇ ਗਏ ਜੀ, ਹੁਣ ਸਮਝ ਲਓ।
ਹਾਂਜੀ‌।
ਜੇ ਤਿੰਨ ਸਾਲ ਓ ਕੋਰੋਨਾ ਨੇ ਖ਼ਰਾਬ ਕਰ ਦਿੱਤਾ, ਅਤੇ ਉਹ ਤੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਾਬ ਹੋ ਗਿਆ, ਸਾਰਾ ਕੁਛ। ਬੱਚੇ ਤਿੰਨ ਸਾਲ ਮਤਲਬ ਪੜ੍ਹਾਈ ਦੇਖੋ, ਬਹੁ ਬਹੁਤ ਖਰਾਬ ਹੋ ਗਈ ਜੀ ਪੜ੍ਹਾਈ ਬੱਚਿਆਂ ਦੀ‌।
ਅਤੇ, ਕੋਰੋਨਾ ਕਾਰਨ ਤਾ ਸਿਸਟਮ ਸਾਰਾ ਹੀ ਖ਼ਰਾਬ ਹੋ ਗਿਆ ਸੀ। ਉਦੋਂ ਤਾਂ, ਉਦੋਂ ਉਸ ਤੋਂ ਬਾਅਦ ਹੀ ਮਹਿੰਗਾਈ-ਮਹਿੰਗਾਈ ਹੋਈ ਹੈ, ਜ਼ਿਆਦਾ ਤੋਂ ਜ਼ਿਆਦਾ‌।
ਹਾਂਜੀ, ਮਹਿੰਗਾਈ ਤਾਂ ਬਹੁਤ ਬ ਧੀ ਤਿੰਨ ਮਹੀਨਿਆਂ ਵਾਲੇ ਦਿਨ ਵੱਧ ਜਾਂਦੀ ਹੈਗੀ ਹੈ, ਤੇ ਕੋਰੋਨਾ ਤੋਂ ਬਾਅਦ' ਚ ਵਧੀ-ਵਧੀ ਹੈਗੀ।
ਹੂੰ, ਹਾਂਜੀ ਉਸਦਾ ਤਾਂ ਬਹੁਤ ਜਿਹੜੇ ਬੰਦਿਆਂ ਦੇ ਖਾਤੇ'ਚ, ਘਰਦੇ ਜਿੰਨ੍ਹਾਂ ਖਾਤੇ'ਚ ਪੈਸੇ ਪਏ ਸੀ, ਉਹਨਾਂ ਨੇ ਸਾਰੇ ਲਾ ਦਿੱ ਤੇ ਵਿਚਾਰਾ ਬੰਦਾ ਦਾ ਕੋਈ ਕੰਮ ਕਰਨ, ਬਾਹਰ ਜਾਣ ਵਾਸਤੇ ਹੈ ਹੀ ਨਹੀਂ ਸੀ ਦਿਆ‌। ਉਹਨੂੰ ਜਾਣ ਨੀ ਦਿੰਦੇ ਸੀ ਬਾਜਾਰ, ਕੀ ਕੰਮ ਕਰੇ ਵਿਚਾਰਾ।
ਕੀ ਕੰਮ ਕਰੇ, ਸਹੀ ਗੱਲ ਹੈ ਜੀ।
ਹੋਰ ਜੀ ਤਾ ਦੁਧ ਦੇ ਨਾਲ
ਹੈਲੋ, ਉਹ ਦ ਫੁੱਲ ਕੇ ਨਾਮਾਂ ਉਹ ਕਰਫਿਊ ਲੱਗ ਗਿਆ ਸੀ, ਸਾਰਾ ਕੁਝ ਹੀ ਬੰਦ ਹੋ ਗਿਆ ਸੀ।
ਹਾਂਜੀ, ਸਹੀ ਗੱਲ ਹੈ ਜੀ।
ਫਿਰ ਜਿਹੜੇ ਪੈਸੇ ਕੋਲੇ ਸੀ, ਉਹ ਹੀ ਲਾਏ ਸੀ ਫਿਰ, ਕਮਾਈ ਤਾਂ ਬੰਦ ਹੋ ਗਈ ਸੀ ਸਾਰੇ।
ਹਾਂਜੀ, ਸਹੀ ਗੱਲ ਐ ਜੀ। ਕਰੇ ਹਾਂਜੀ
ਬੰਦਾ ਮਰਦਾ ਫਿਰ ਕਰੇ ਵੀ ਕੀ, ਜਿਹੜੇ ਕੋਲ ਸੀ ਉਹ ਖਾ ਲਏ ਫਿਰ ਬਹਿਕੇ।
ਤੇ ਖਾ ਲਏ ਤੇ, ਫੇਰ ਉਹ ਮਤਲਬ ਅੱਧੇ ਤਾ ਬਿਮਾਰੀ ਤੇ ਲੱਗੇ, ਕੋਰੋਨਾ ਜਿਨਾਂ ਦੇ ਘਰੇ ਵੜਿਆ ਸੀ ਉਹ ਤਾਂ ਮਤਲਬ ਕਿੰਨੀ ਦਵਾਈ ਦਾ ਖਰਚਾ, ਹੋਸਪੀਟਲ ਦਾ ਖਰਚਾ, ਜਦੋਂ ਉਦੋਂ ਟਾਈਮ ਤਾਂ ਆਕਸੀਜਨ ਕਿਸੇ ਨੂੰ ਨਹੀਂ ਮਿਲੀ। ਇੱਕ ਦਿਨ ਜੀ, ਔਕਸੀਜਨ ਦਾ ਹੀ ਮਤਲਬ ਦਸ-ਦਸ ਹਜ਼ਾਰ ਲੈ ਲੈਂਦੇ ਸੀ, ਡੋਕ
ਲੈ ਲੈਂਦੇ ਸੀ, ਉਹਦੇ ਤਾਂ ਬਸ
ਹਮ ਅਤੇ ਮਤਲਬ ਸਾਰਾ ਸਿਸਟਮ ਖਰਾਬ ਹੋ ਗਿਆ ਉਦੋਂ ਤਾਂ
ਹੋ ਗਿਆ ਸੀ ਜੀ ਉਹਦੇ ਤਾਂ ਬਹੁਤ ਹੋ ਗਿਆ ਸੀ
ਹਾਂਜੀ ਤੇ ਡੈਥ ਵੀ ਬਹੁਤ ਜਣਿਆਂ ਦੀ ਹੋਈ ਹੈ ਇੱਕ ਘਰ ਦੇ ਇੱਕ ਇੱਕ ਜਣਾ ਦੋ-ਦੋ ਜਣੇ ਖਤਮ ਮ ਹੋ ਗਏ ਜੀ ਉਸ ਤੋਂ ਬਾਅਦ ਬਸ ਮੈਂ